ਹੈਲੋ
ਹੈਲੋ
ਹੈਲੋ
ਓ ਸ਼੍ਰੀ ਕਾਲ।
ਹੈਲੋ
ਆਈ ਅਵਾਜ਼। ਸ ਸ਼੍ਰੀ, ਹਾਂਜੀ।
ਉੱਚੀ ਬੋਲੋ, ਉੱਚੀ ਬੋਲੋ ਥੋੋੜਾ। ਹੋ ਠੀਕ ਓ?
ਤਾਰੇ ਕੋਲੋਂ ਹਾਂਜੀ ਸਭ ਵਧੀਆ ਤੁਸੀਂ ਦੱਸੋ?
ਕੀ ਕਰਦੇ ਸੀ ਤੁਸੀਂ ਅੱਜ, ਮੈਂ ਕੇਆ ਕੀ ਕਰਦੇ ਸੀ?
ਬਸ ਬੈਠੇ ਸੀ ਕੰਮ ਬਾਰ ਕਰਕੇ।
ਰੋਟੀ ਪਾਣੀ ਹੋ ਗਿਆ ਸ਼ਾਮ ਦਾ?
ਹਾਂਜੀ, ਸਾਰਾ ਕੁਛ, ਹਲੇ ਤੇ ਬਸ ਜਾ ਜਸੇ ਚਾਹ ਕੌਫੀ ਪੀਨ। ਨੀਂ ਹਜੇ ਨਈ, ਹਜੇ ਤਾਂ ਬੋਤ ਟਾਈਮ ਆ।
ਅੱਛਾ ਅੱਛਾ, ਹੋਰ ਕਿਤੇ ਕੁਮਨ ਗਏ।
ਨਹੀਂ ਅੱਜ ਨਹੀਂ, ਅੱਜ ਤੇ ਨਹੀਂ ਗਏ ਆਪਾਂ-
ਗਰਮੀ ਕਰਕੇ ਨੀ ਜਾਂਦੇ ਹੋਣੇ, ਗਰਮੀ ਮੌਸਮ ਵਧੀਆ।
ਨਈ ਅੱਜ ਹੋਈ ਸੀ ਬਾਰਿਸ਼, ਅੱਜ ਥੋੜਾ ਬਹੁਤ ਸਹੀ ਹੋਇਆ ਸੀ। ਮੌਸਮ ਇੱਥੇ ਨਹੀਂ ਤਾਂ ਕੱਲ੍ਹ ਬਹੁਤ, ਮਤਲਬ ਚਿੱਪ ਚਿਪੀ ਹੀ ਗਰਮੀ ਸੀ।
ਅੱਛਾ, ਇੱਥੇ ਵੀ ਬੋਤ
ਤੁਾਡੇ ਪਾਸੇ ਕਿੱਥੇ ਅੱਛਾ, ਬਾਰਿਸ਼ ਵਗੈਰਾ ਨੀਂ ਸਟਾਰਟ ਹੋਈ ਹਜੇ
ਬਾਰ, ਇੱਥੇ ਵੀ ਬਾਰਿਸ਼ ਆਂਦੀ। ਤਿਆਰੀ ਚੱਲਦੀ ਪਈ ਹੈ, ਨੇਰੀ ਉਹ ਨੇਰੀ ਚੱਲਦੀ ਆ।
ਬਾਰਿਸ਼ ਥੋੜਾ ਹੋ ਜਾਏ ਨਾ ਥੋੜਾ, ਸਹੀ ਰਹੇ ਮੌਸਮ ਹਜੇ ਬਹੁਤ ਗਰਮੀ।
ਹਾਂਜੀ, ਤੁ ਤੁਸੀਂ ਪੂਨੇ ਰਹਿੰਦੇ ਹੋ?
ਨਈ ਨਈ, ਯੂਪੀ ਸਾਈਡ
ਅੱਛਾ, ਹਾਂ ਯੂਪੀ ਤੁਸੀਂ ਦੱਸਿਆ ਸੀ। ਕ ਕਾਨਪੁਰ, ਅੱਛਾ ਅੱਛਾ।
ਹਮ ਹਮ
ਹੋਰ ਦੱਸੋ।
ਹੋਰ ਸਭ ਠੀਕ-ਠਾਕ। ਬਸ ਬੈਠੇ ਸੀ, ਜਾ ਰੇ ਸੀ, ਸੋਚੇ ਕਿ ਚਾਹ ਪੀਵੇ ਕਿ ਕੌਫੀ ਪੀਵੇ।
ਅੱਛਾ, ਹਰਿਮੰਦਿਰ ਸਾਹਿਬ ਜਾ ਕੇ ਨੀ ਆਇਆ ਇਤਕੀ।
ਨਈ ਨਈ ਹਾਂ, ਗਏ ਸੀ, ਅ ਮਾਈ ਦੇ ਮਹੀਨੇ ਵਿਚ ਗਏ ਸੀ ਆਪਾਂ।
ਅੱ ਅ
ਹਾਂ, ਦਰਬਾਰ ਸਾਹਿਬ ਹੋ ਗਿਆ ਸੀ, ਦਰਸ਼ਨ ਕਰਨੇ ਸੀ, ਇਸ ਕਰਕੇ।
ਅੱਛਾ ਜੀ।
ਹਮ, ਤੁਸੀਂ ਜਾ ਰਹੇ ਹੋ ਕਿਤੇ, ਕੋਈ ਬੁਣਾਆ ਪ੍ਰੋਗਰਾਮ।
ਮੈਂ ਕੱਲ ਹੀ ਲੁਧਿਆਣੇ ਘੁੰਮ ਕੇ ਆਈ, ਸਮਾਨ ਸੀ ਉਹ ਕੱਪੜੇ ਵਗੈਰਾ, ਮੈਂ ਵੇਚਦੀ ਦਾ ਘਰੇ।
ਹਾਂਜੀ।
ਮੇਰਾ ਹੋਮ ਸਰਵਿਸ ਕਰਦੀ ਹੈ, ਮੈਂ ਹ ਸਲੂਨ ਦਾ ਕੰਮ ਕਰਦੀ ਮੈਂ।
ਹਾਂਜੀ ਹਾਂਜੀ।
ਫੇਰ ਲੇਡੀਜ਼ ਨਾ ਸੂਟ ਵਗੈਰਾ ਵੀ ਮੰਗਦੇ ਰਹਿੰਦੇ ਕਹਿੰਦੇ, ਸੂਟ ਲੈ ਕੇ ਦੇ ਸਾਨੂੰ। ਤਾਂ, ਕੋਈ ਵੀ ਮੈਂ ਸਟ ਪਾ ਕੇ ਜਾਂਦੀ ਨਾ ਫੇਰ ਮਤਲਬ ਲੇਡੀਜ ਪੁੱਛਦੇ ਲੱਗ ਜਾਂਦੇ, ਕਹਿੰਦੇ ਇਹ ਕਿੱਥੋਂ ਲੈ ਕੇ ਆਈ ਸਾਨੂੰ ਵੀ ਲੈ ਕੇ ਜਾਂ। ਫੇਰ ਫੇਰ ਮੈਂ ਖਾਸੇ ਲੈ ਕੇ ਆ ਜਾਂਦੀ, ਫੇਰ ਲੇਡੀਜ਼ ਲੈ ਲੈ ਲੈਂਦੀ ਵੀ ਦਸ-ਪੰਦਰਾਂ ਪੀਸ ਹੀ ਲੈ। ਕਹਿੰਦੀ ਵਾ। ਨੀ ਫੇਰ ਮੈਂ ਕਿਹਾ ਭਾਈ ਰਹਿੰਦੇ ਫੇਰ, ਆਰਡਰ ਦੇ ਹਿਸਾਬ ਨਾਲ ਵਧੀਆ ਲੱਗਾ। ਹਾਂਜੀ।
ਮੈਂ ਕਹਿ ਰਹੀ ਹੈ, ਰੱਖਦੇ ਹੋ ਤੁਸੀਂ?
ਕਿਉ
ਮੈਂ ਕਹਿ ਰਹੀ ਹਾਂ, ਕਿਹੜੇ ਕੁਆਲਿਟੀ? ਦੇ ਮੀਨਸ ਕਿਆ ਹੈਵੀ ਸਿਲਕ ਚ।
ਹੁਣ ਤਾਂ ਕੋਟਨ, ਗਰਮੀ ਕੋਟਨ ਹੀ ਵੱਧ ਚਲਦੀ ਪਈ ਹੈ।
ਅੱਛਾ-ਅੱਛਾ।
ਚਿਕਨ ਚਿਕਨ ਦੇ ਸਲਵਾਰਾਂ ਹੋਗੇ, ਚਿਕਨ ਦੇ ਕੁੜਤੇ ਹੋਗੇ
ਓਕੇ। ਹਾਂਜੀ-ਹਾਂਜੀ, ਵਧੀਆ ਤੇ ਕੀ ਰੈਂਦਾ ਪ੍ਰਾਈਸ ਪ੍ਰਾਈਸ ਵਗੈਰਾ?
ਸਾਢੇ ਪੰਜ ਸੌ, ਪੰਜ ਸੌ-ਸਾਢੇ ਪੰਜ ਸੌ ਤੋਂ ਸਟਾਰਟ ਐ ਦੁਪੱਟੇ ਨਾਲ।
ਤੇ ਮੀਨਸ ਰੈਡੀ ਵਾਲੇ ਰੈਂਦੇ ਰੈਡੀਮੇਡ ਵਾਲੇ ਰੈਂਦੇ? ਮੈਂ ਪੁੱਛਿਆ ਕਿ ਰੇਡੀਮੇਡ ਵਾਲੇ ਰੈਂਦੇ ਐ ਕਿ ਰੇਡੀਮੇਡ ਵਾਲੇ ਰੈਦੇ- ਨਈਂ ਕੀ ਸਵਾਨ ਵਾਲੇ ਰੈਂਦੇ ਨੇ।
ਨਈਂ ਸਿਲਾਨ ਵਾਲੇ, ਸਟਾਰਟ ਆ ਸਾਢੇ ਪੰਜ ਸੌ ਤੋਂ ਸਟਾਰਟ ਆ ਜਿਵੇਂ ਜਿਵੇਂ ਵ ਵਧ ਵਧੀਆ ਵਧੀਆ ਲਈਐ ਤਾਂ ਓ ਡੇਲੀ ਬਸ ਸਾਢੇ ਪੰਜ ਸੌ ਠੀਕ ਆ। ਸਾਢੇ ਪੰਜ ਸੌ ਵਾਲੇ, ਘਰੇ ਪਾਉਣ ਵਾਸਤੇ। ਜੇ ਤੁਸੀਂ ਵਧੀਆ ਵਿੱਚ ਕੋਟਨ ਲੈਣੀ ਆ ਬਾਰ-ਅੰਦਰ ਵਾਸਤੇ ਪਓਰ ਪੰਜਾਬੀ ਵਿੱਚ ਚ ਨੀ ਆਂਦੇ। ਪਿਓਰ ਦੇ ਦੁਪ ਦੁਪੱਟੇ ਆਲੇ।
ਏਕ-ਏਕ-ਏਕ ਮਲਮਲ ਕੋਟਨ ਜ ਜੇੜਾ ਸੂਟ ਰੈਂਦੇ ਹਾਂਜੀ-ਹਾਂਜੀ, ਹਾਂਜੀ। ਨਈਂ ਮੈਂ ਜਦੋਂ ਗਈ ਸੀ ਨਾ, ਦਰਬਾਰ ਸਾਈਬ ਹਾਂ, ਬਾਰ ਸਾਈਬ ਗਈ ਸੀ, ਤੇ ਮੈਂ ਓ ਕਮੀਜ ਬਿਲਕੁਲ ਜੇੜਾ ਬਿਲਕੁਲ ਸੋਫਟ ਕੱਪੜਾ ਨੀ ਹੁੰਦਾ ਜਿਵੇਂ ਓਨੂੰ ਕਰਸ਼ ਵੀ ਕਰੀਏ ਆਪਾਂ ਤੇ ਬਿਲਕੁਲ ਮਤਲਬ ਬਿਲਕੁਲ ਮਤਲਬ ਕੈ ਸਕਦੇਓ ਮਲਮਲ ਟਾਈਪ ਕੋਟਨ ਜੇੜਾ ਰੈਂਦੈ
ਅੱਛਾ-ਅੱਛਾ।
ਓਸ ਓ ਓਸ ਤਰੀਕੇ ਦਾ ਮੈਂ ਟੂਣਡ ਰਹੀ ਸੀ ਬਟ ਜਾਦਾਦੇਰ ਆਪਾਂ ਰੁਕੇ ਨਈਂ, ਤੇ ਇਸ ਕਾਰਕੇ ਫੇਰ ਲੈ ਨੀਂ ਪਾਏ, ਤੇ ਜੇ ਹੋਏ ਤਾਡੇ ਕੋਲ ਤੇ ਦੱਸਿਓ, ਫੇਰ ਮੈਂ ਵੀ ਦੇਖਾਂਗੀ। ਐ ਨੰਬਰ ਤੇ ਹੈਗਾ ਈ ਐਨਾ ਤਾਡੇ ਕੋਲ ਫੇਰ ਜੇ ਮੰਗਵਾਣਾ ਹੋਏ ਤਾਂ ਫੇਰ ਹੋ ਸਕਦੈ ਨਾ ਔਨਲਾਈਨ?
ਹਾਂਜੀ ਹਾਂ।
ਔਨਲਾਈਨ ਡਿਲੀਵਰ ਤੇ ਕਰ ਸਕਦੇ ਓ ਨਾ?
ਹਾਂਜੀ-ਹਾਂਜੀ, ਹਾਂ ਜੀ।
ਅੱਛਾ-ਅੱਛਾ, ਚਲੋ ਵਦੀਆ ਹੋਰ ਸੁਣਾਓ ਤੁਸੀਂ ਕੀ ਕਰ ਰਏ ਸੀ? ਚਾ ਪਾਨੀ
ਮੈਂ ਤਾਂ ਕੌਫੀ ਪੀਂਦੀ ਆ ਇੱਕ ਟੈਮ ਪੀਂਦੀ ਆ ਮੈਂ, ਚਾਹ ਤਾਂ ਗਰਮੀ ਕਰਕੇ ਪੀਤੀ ਨੀ ਜਾਂਦੀ।
ਹਾਂ, ਮੇਰਾ ਵੀ ਏਈ ਰੈਂਦਾ ਕਿ ਮਤਲਬ ਸ਼ਾਮ ਨੂੰ ਜਾਂ ਸਵੇਰੇ ਇੱਕ ਟੈਮ ਤੇ ਕੌਫੀ ਬਣਦੀ ਐ।
ਫੇਰ ਮੈਂ ਨਾ ਮੇਰਾ ਨਾ ਪੱਥਰੀ ਆ ਪਿੱਤੇ ਵਿੱਚ ਪੱਥਰੀ ਆ।
ਅੱਛਾ-ਅੱਛਾ-ਅੱਛਾ। ਅੱਛਾ।
ਓਕੇ-ਓਕੇ, ਕੋਈ ਨਾ ਤੇ ਡਾਕਟਰ ਵਗੈਰਾ ਨੂੰ ਦਿਖਾਆ ਤੁਸੀਂ ਕਿ ਨਈਂ?
ਹਾਂਜੀ, ਓਪਰੇਸ਼ਨ ਈ ਬੋਲਿਆ ਓਨਾਂ ਨੇ।
ਓਕੇ ਤੇ ਫੇਰ
ਹਾਂ, ਓ ਕੈਂਦੇ ਪੈਲੇ ਗੁਰ
ਗੁਰਦੇ ਵਿਚ ਹੁੰਦੀ ਤਾਂ ਨਿਕਲ ਜਾਂਦੀ, ਮੇਰੇ ਗੁਰਦੇ ਵਿਚ ਵੀ ਸੀ ਓ ਨਿਕਲ ਗਈ ਸੀ ਮੇਰੇ। ਪਾਨੀ ਪੂਨੀ ਪੀ ਕੇ ਓ ਪੀ ਕੇ, ਖਾਰਾ ਸੋਡਾ ਨੀ ਹੁੰਦਾ ਖਾਰਾ-ਖਾਰਾ ਸੋਡਾ ਖੀ ਤੁਸੀਂ ਕੀ ਬੋਲਦੇ ਓ ਏਨੂੰ
ਹੂੰ-ਹੂੰ
ਹਾਂਜੀ
ਨਈਂ ਵੋ ਰੈਂਦਾ ਵੀ ਐ ਮੈਂ ਕਿਆ ਮਤਲਬ ਵੋ ਜਿਨੂੰ, ਬੇਕਿੰਗ ਸੋਡਾ
ਹਾਂਜੀ ਓ ਹਾਂ ਓ ਬੋਤਲ ਆਲੇ ਨੀ ਹੁੰਦੇ ਬੋਤਲ ਆਲੇ
ਅੰਬ ਹੈ ਹਾਂ ਪੈਪਸੀ ਸੋਡਾ ਜੇੜਾ ਆਂਦਾ, ਹਾਂ ਅੱਛਾ-ਅੱਛਾ। ਚਲੋ ਵਦੀਐ ਫੇਰ ਧਿਆਨ ਰੱਖੋ ਆਪਨਾ ਵੀ ਤੁਸੀਂ। ਹਾਂ-ਹਾਂ-ਹਾਂ-ਹਾਂ ਸਮਜ ਗੀ ਸਮਜਗੀ।
ਹਾਂ, ਓਪਰੇਸ਼ਨ ਨੂੰ ਵੀ ਥੋਨੂੰ ਪਤਾ ਐ ਵੀਅ-ਪੰਜਾਅ ਹਜ਼ਾਰ ਤਾਂ ਲੱਗ ਈ ਜਾਂਦਾ।
ਹਾਂ
ਓਦਰੋਂ ਬੱਚੇ ਦੀ ਵੀ ਬਾਰਵੀਂ ਪੜਾਈ ਚੱਲਦੀ ਪਈ ਐ ਐਡਮਿਸ਼ਨ ਕਰਵਾਨੀ ਆ, ਓਦਾ ਵੀ ਅ ਬਾਰਵੀਂ ਦੇ ਰਿਜਲਟ ਆਏਆ ਓਦੀ ਵੀ ਐਡਮਿਸ਼ਨ ਅੱਗੇ ਕੋਲਜ ਦੀ ਕਰ ਕਰਵਾਨੀ ਆ, ਲੇਡੀਜ਼ ਨੂੰ ਸਾਰੇ ਦੁ ਸਾਰੀ ਟੇਸ਼ਨ ਰ ਰੈ ਚਨ ਨੇ ਮਾਰਤਾ ਲੇਡੀਜ਼ ਨੇ ਓਨੂੰ ਲੇਡੀਜ਼ ਨੂੰ ਹੂੰ ਘਰ ਦਾ ਵੀ ਕੰਮ ਦੀ ਟੈਂਨਸ਼ਨ, ਬੱਚੇ ਦੀ ਵੀ ਟੈਂਨਸ਼ਨ ਫੇਰ ਕੰਮ ਦੀ ਸਾਰਾ ਕੁਸ਼, ਜੋਬ-ਜੂਬ ਦੀ ਪੈਸਾ ਕਮਾਨੇ ਦੀ ਵੀ ਟੈਨਸ਼ਨ
ਹਾਂਜੀ-ਹਾਂਜੀ, ਨਈਂ ਓਈ ਤੇ ਸਾਰਾ ਕੁਛ ਦੇਖ ਕੇ ਫੇਰ ਇਚ ਕਰਨਾ ਪੈਂਦਾ ਐ, ਏਦਾਂ ਤੇ ਆਪਾਂ-ਆਪਾਂ ਹਿਸਾਬ ਨਾਲ ਨਈਂ ਕਰ ਸਕਦੇ ਨਾ।
ਹਾਂ ਓਈ ਨਾ, ਆਪਾਂ ਬੋਲਦੇ ਚਲ
ਅੱਛਾ-ਅੱਛਾ-ਅੱਛਾ। ਨਈਂ ਠੀਕ ਐ ਲੇਕਿਨ ਟਾਈਮ ਨਾਲ ਤੁਸੀਂ ਵੀ ਕਰਾ ਲੇਓ, ਜਾਦਾ ਦੇਰ ਵੀ ਨਾ ਕਰੇਓ। ਜਿਸ ਤਰੀਕੇ ਨਾਲ ਜੇ ਕਿਆ ਐ ਡੋਕਟਰ ਨੇ ਕਰਾਨ ਵਾਸਤੇ ਤਾਂ ਕਰਾ ਲੇਓ, ਹੂੰ।
ਅਹਾਨੀ
ਹਾਂਜੀ ਹੋਰ ਸਬ ਠੀਕ-ਠਾਕ, ਮੈਂ ਕਿਆ ਹੋਰ ਸਬ ਠੀਕ-ਠਾਕ।
ਹਾਂਜੀ-ਹਾਂਜੀ, ਥੋਡਾ ਗਲਾ ਬੈਠੇਆ ਹੋਏਆ ਏ।
ਹਾਂ ਥੋੜਾ ਜਾ ਜ਼ੁਖਾਮ ਸੀ ਨਾ, ਖਾ ਗਲਾ ਖਰਾਬ ਸੀ ਐਸ ਕਰਕੇ, ਹਾਂ ਵੌਇਸ ਚੇਂਜ ਵੌਇਸ ਹਾਂ ਹੋਰ ਸਬ ਠੀਕ
ਹਾਂਜੀ-ਹਾਂਜੀ।
ਓ ਵੀ ਨੀਂਦਾ।
ਤੁਸੀਂ ਤੁਆਡੇ ਬੱਚੇ ਕਿੰਨੇ ਛੋਟੇ ਆ।
ਨਈ-ਨਈ ਸਭ ਠੀਕ ਐ, ਬਸ ਓ ਥੋੜਾ ਜਾ ਆਰਾਮ ਕਰਾਂਗੇ ਤੇ ਫਿਰ ਠੀਕ ਹੋ ਜਾਏਗਾ।
ਅੱਛਾ-ਅੱਛਾ।
ਹਾਂ, ਹੋਰ ਸਬ
ਹੋਰ ਤੁਸੀਂ ਮੈਂ ਫੇਰ ਫੇਸ਼ੀਅਲ ਵਗੈਰਾ ਕਰਦੇ ਓਂ ਤੁਸੀਂ।
ਹਾਂ ਘਰੇ ਈ ਜਿੰਨਾ ਬੋਤ ਹੋ ਜਾਂਦਾ ਓ ਤਾਂ ਕਰ ਲੈਂਦੇ ਆਂ। ਬਾਹਰ ਜਾਣ ਦਾ ਤੇ ਮੌਕਾ ਨੀ ਮਿਲਦਾ ਤੇ ਜਿਵੇਂ ਟਾਈਮ ਮਿਲਦਾ ਹੈ ਤੇ ਕਰ ਲੈਂਦੇ ਨਹੀਂ ਨਹੀਂ ਆਪੇ ਹੀ ਥੋੜ੍ਹਾ ਬਹੁਤ ਕਰ ਲੈਂਦਾ ਏ ਹਾਂ ਘਰ ਇੰਨਾ ਸਮਾਨ ਰਹਿੰਦਾ ਤੇ ਉਸ ਹਿਸਾਬ ਨਾਲ ਯੂਜ ਕਰਕੇ ਟਾਈਮ ਕੱਟ ਜਾਂਦਾ ਤੇ ਫਿਰ ਕਰ ਲੈਂਦੇ ਓ
ਅੱਛਾ ਅੱਛਾ ਵਧੀਆ ਨਾ ਜੇ ਜੇਲ ਜੂਲ ਵਾਲਾ ਬਹੁਤ ਵਧੀਆ ਫੇਸ਼ੀਅਰਲ ਆਇਆ ਇੱਕ ਪਲ ਕੰਪਨੀ ਦਾ ਉਹਦੇ ਚ ਬਹੁਤ ਮਸਾਜ ਵਗੈਰਾ ਵਧੀਆ
ਹਾਂ ਇੱਕ ਜੈਲ ਵਾਲਾ ਵੀ ਹੈ ਤੇ ਮੋਸਟ ਹਾਲੇ ਡਾਇਮੰਡ ਵਾਲਾ ਬਹੁਤ ਵਧੀਆ ਚੱਲ ਰਿਹਾ
ਹਾਂਜੀ ਉਹੀ ਇਨਾ ਗਲੋ ਆਇਆ ਸੀ ਅਸੀ ਉਹਦਾ ਕੀਤਾ ਸੀ ਆਹ ਵਾਲ ਤਾਂ ਪਰਲ ਕੰਪਨੀ ਦਾ ਨਾ ਇਨਾ ਗਲੋ ਆਇਆ ਸੀ ਗਲੋ ਬੋਤ ਆਇਆ ਸੀ
ਨਹੀਂ ਤੇ ਤੁਸੀਂ ਕਿਹੜਾ ਵਾਲਾ ਯੂਜ ਕੀਤਾ ਹੈਜ
ਫੇਸ਼ੀਅਲ ਕਰਨਾ ਹੋਵੇ ਕੋਈ ਵੀ ਫੇਸ਼ੀਅਲ ਕਰਨਾ ਹੁੰਦਾ ਤੁਸੀਂ ਦੁੱਧ ਦਾ ਆਫਰ ਕਰਦੇ ਕਿ ਪਾਣੀ ਦਾ
ਦੁੱਧ ਦੁੱਧ ਲਾਈਕ ਲਾਈਦਾ ਉਹ ਯੂਜ ਕਰਕੇ
ਮੈਂ ਤੁਹਾਨੂੰ ਦੱਸਦੀ ਅ ਗਰਮੀ ਵਿੱਚ ਠੰਡੇ ਪਾਣੀ ਦੀ ਮਸਾਜ ਕਰਿਆ ਕਰੋ ਬਰਫ਼ ਵਾਲੇ ਬਰਫ਼ ਦੇ ਟੁਕੜੇ ਲੈ ਲੈਂਨੇ ਆ ਉਹਦੇ ਚ ਬਰਫ਼ ਦੇ ਗਰਮੀ ਬਹੁਤ ਹੁੰਦੀ ਨਾ ਪਿਘਲ ਜਾਂਦੇ ਉਹ ਉਹ ਉਹ ਪਾਣੀ ਨਾਲ ਮਸਾਜ ਕਰਨੀ ਆ ਉਹ ਜੋ ਸਰਦੀ ਸਰਦੀਆਂ ਵਿੱਚ ਦੁੱਧ ਨਾਲ ਕਰਿਆ ਕਰੋ ਕਿਉਂਕਿ ਸਰਦੀਆਂ ਵਿੱਚ ਡਰਾਈ ਹੋ ਜਾਂਦੀ ਨਾ ਸਕਿਨ
ਹਾਂਜੀ
ਹੈਲੋ
ਹਾਂ ਉਹ ਤੇ ਹੈ ਥੋੜਾ ਜਿਹਾ ਹਾਂਜੀ ਸਹੀ ਕਹਿ ਰਹੇ ਹੋ
ਹਾਂਜੀ ਔਰ ਗਰਮੀ ਕਦੇ ਵੀ ਦੁੱਧ ਦਾ ਦੁੱਧ ਦਾ ਮਸਾਜ ਨਾ ਕਰਿਆ ਕਰੋ ਫੇਰ ਓਇਲੀ ਓਇਲੀ ਕਿੱਦਾਂ ਆਪਾਂ ਵੈਸੇ ਵੀ ਓ ਓਇਲੀ ਸਕੀਨ ਹੁੰਦੀ ਆ ਗਰਮੀ ਵਿੱਚ
ਹੂੰ ਹੂੰ ਹੂੰ ਹੂੰ
ਫੇਰ ਉਹਦੇ ਉਹਦੇ ਨਾ ਠੰਡੇ ਬਰਫ਼ ਦੇ ਪਾਣੀ ਨਾਲ ਮਸਾਜ ਕਰਿਓ
ਹੂੰ ਹਾਂਜੀ ਠੀਕ ਹੈ ਚਲੋ ਮੈਂ ਧਿਆਨ ਰੱਖਾਂਗੀ
ਹਾਂਜੀ
ਹੋਰ ਸਭ ਠੀਕ ਆ
ਹੋਰ ਦੱਸੋ
ਸਭ ਠੀਕ ਹੈ ਚਲੋ ਤੁਸੀਂ ਮੈਂ ਇੱਕ ਥੋੜੇ ਬਾਰ ਦੇ ਪ੍ਰੋਡਕਟ ਕਮੀ ਕਰ ਕਮੀ ਹੀ ਇਸਤੇਮਾਲ ਕਰਦੀ ਹਾਂ ਜਿਹੜਾ ਉਹ ਵੀ ਘਰ ਹੁੰਦਾ ਹੈ ਬੇਸਨ ਵਗੈਰਾ ਉਹਹੀ ਇਸਤੇਮਾਲ
ਭੈਣ ਜੀ ਮੈਂ ਕਰਦੀ ਤੁਹਾਨੂੰ ਫੋਨ
ਹਾਂਜੀ ਠੀਕ ਓਕੇ ਹੂੰ